ਹੈਲੋ ਹਾਂਜੀ, ਰਾਮ-ਰਾਮ ਜੀ।
ਰਾਮ ਰਾਮ ਜੀ, ਔਰ ਠੀਕ ਠਾਕ ਜੀ?
ਹਾਂਜੀ, ਵਧੀਆ ਸਭ।
ਬਸ ਤੁਸੀਂ ਸੁਣਾਓ, ਕੀ ਕਰਦੇ? ਹੈਲੋ, ਹਾਂਜੀ, ਆਵਾਜ਼ ਨੀ ਕਲੀਅਰ ਆ ਰੀ ਹੈਲੋ। ਹੈਲੋ?
ਜਾ
ਆਹ ਆਵਾਜ਼ ਨਾ, ਕੱਟ-ਕੱਟ-ਕੱਟ-ਕੱਟ ਕੇ ਆ ਰਹੀ ਸੀ।
ਹੁਣ ਦੇੇਖੋ, ਹੁਣ ਥੋੜ੍ਹੀ ਹੋਈ ਕਲੀਅਰ? ਹਾਂ।
ਜੂਨ
ਮੈਂ, ਹਾਂ! ਫਿਰ ਆਪਣੀ ਭੈਣ ਨਾਲ ਗਈ। ਸਵੇਰੇ ਬਜ਼ਾਰ ਗਈ। ਮੈਂ ਕਿਹਾ, ਚੱਲ! ਇੱਥੋਂ ਕੁਛ ਸ਼ੋਪਿੰਗ ਵਗੈਰਾ ਕਰੀਏ। ਤੇ ਹਾਂ! ਬਸ ਹੁਣੇ ਹੀ ਆਏ
ਲੇਟ ਆਏਓ ਪੇਕੇ ਤੁਸੀਂ ਹੇਨਾ? ਹੁਣ ਤੇ ਛੁੱਟੀਆਂ ਖਤਮ ਹੋਣ ਆਲੀਆਂ ਹੈ।
ਸਾਹਾਡਾ ਸੀਗਾ, ਬਾਹਰ ਘੁੰਮਣ ਦਾ ਕਿੱਥੇ ਪ੍ਰੋਗਰਾਮ। ਉਹ ਬੰਦਾ ਨਹੀਂ ਪਿਆ। ਕੋਈ ਉਹ ਟਿਕਟਾਂ ਨਹੀਂ ਬੁੱਕ
ਅੱਛਾ ਜੀ।